ਹੈਲੋ, ਹੈਲੋ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ।
ਹਮ ਹਮ
ਹੈਲੋ, ਆਰੀ ਵਾਜਨ
ਹਾਂਜੀ ਆ ਰਹੀ ਆ ਰ
ਅੱਛਾ, ਅੱਛਾ ਹੋਰ ਕੀ ਕਰ ਰਹੇ
ਤੀ ਪ ਮਿਲ ਖੇ ਰਲੇਤੀ ਹੋ
ਹਮ, ਵਾਹਵਾ ਦੇਰ ਸੋ ਲਿਆ ਅੱਜ
ਹਾਂਜੀ, ਪਰ ਗਏ ਸੀ ਨਾ ਡਾਕਟਰ ਕੋਲ
ਹਾਂ ਹਮ
ੈ ਮੇਲਾ ਪ ਕਿ ਇੱਥੇ ਦੀ ਜਿਹੜੀ ਅੱਡੀ ਹੈਗੀ ਨਾ ਏੜੀ ਉਹਦੇ ਚ ਬਹੁਤ ਜ਼ਿਆਦਾ ਪੇਨ ਹੋਣ ਦਿਆ ਸੀ।
ਅੱਛਾ -ਅੱਛਾ
ਡਾਕਟਰ ਹੋ ਗਏ ਤੇ ਡਾਕਟਰ ਨੂੰ ਹਾਂ, ਉਹੀ ਤੇ ਪਤਾ ਨੀ ਬਹੁਤ ਦੋ ਮੇਰਾ ਤੇ ਬਹੁਤ ਦਰਦ ਸੀ, ਤੇ ਡਾਕਟਰ ਓ ਗਈ, ਤੇ ਡਾਕਟਰ ਕਹਿੰਦਾ ਕਿ, ਉਹ ਪਿੱਛੇ ਦੀ ਹੱਡੀ ਵੱਧ ਗਈ ਐ।
ਅੱਛਾ-ਅੱਛਾ, ਹਾਂ, ਮੇਰੀ ਇ ਤਰਾਂਈ, ਮੇਰੀ ਭੂਆ ਦੀ ਕੁੜੀ ਦਾ ਵੀ ਇਸ ਤਰਾਂ ਹੀ ਹੋਇਆ ਸੀ। ਉਹਦੀ, ਪੈਰ ਦੀ ਅੱਡੀ ਵੱਧ ਗਈ। ਤੇ ਉਹਨੂੰ ਵੀ ਬੜੀ ਦਰਦ ਹੁੰਦਾ ਸੀ ਤੁਰਨ ਫਿਰਨ ਲੱਗੇ ਫੇਰ ਹਮ ਉਹਨੇ ਵੀ ਬੜੀ ਦਵਾਈਈ ਕੀਤੀ ਤੇ ਠੀਕ ਨੀ ਹੋਇ ਫਿਰ ਇੱਕ ਜਗ੍ਹਾ ਡਾਕਟਰ ਨੇ ਦੱਸਿਆ ਕਿ ਐਕਸਰਸਾਈਜ਼ ਵਗੈਰਾ ਕਰਨਾ ਵਾ। ਤੇ ਉਹਦੇ ਨਾਲ ਉਹਦੀ ਥੋੜਾ ਫ਼ਰਕ ਪਿਆ ਉਹਨੂੰ ਹਮ
ਉਹਥ ਚੱਲ ਨੀ ਸਕਦੇ ਜਿੱਦਾਂ ਉਹ ਤੁਸੀ ਜਿੱਦਾਂ ਵੀ ਬੋਲੋ ਕਿ ਤੂੰ ਮੈੂੰ ਉੱਥੇ ਭੱਜਿਆ ਤਾਂ ਮੈਂ ਭੱਜ ਨੀ ਸਕਦੀ ਬੈਠੀ ਰਹਾਂਗੀ।
ਹਾਂ, ਉਹ ਤੇ ਆ ਮ ਮੁੰਡੇ ਦਾ ਹੁਣੁ ਲਮਿਆ ਕਦੇ ਦੀ ਸਰਵਾਈਕਲ ਪ ਦਾ ਤੇ ਉਹਦੇ ਚ ਵੀ ਇਸ ਤਰ੍ਹਾਂ ਹੀ ਆ ਸਵੇਰੇ ਉੱਠੋਗੇ ਤੇ ਇੰਨਾ ਦਰਦ ਹੁੰਦਾ ਕੰਧ ਇਕਦਮ ਫਿਰ
ਅ ਵੀ ਤੇੇ ਉੱਠਿਆ ਨੀ ਜਾਂਦਾ ਉਹਦਾ ਬਾਹਰ ਥੋੜਾ -ਥੋੜਾ ਕਰਕੇ
ਹੂੰ।
ਉਹਨਾਂ ਨੇ ਦਵਾਈ ਤੇ ਮਤਲਬ, ਹੁਣ ਤੇ, ਪਤਾ ਲਾਉਂਗੇ ਘੱਟ ਤੋਂ ਘੱਟ ਪਤਾ ਲੱਗੇਗਾ, ਕੋਲ ਤਾਂ ਹੈਵਨ ਜੀ। ਤਿੰਨ ਮਹੀਨੇ ਦਾ ਕੋਰਸ ਕਰਨਾ ਪੈਣਾ, ਫਿਰ ਠੀਕ ਹੋਊਗਾ।
ਹਾਂ, ਇਹ ਹੋਮੋਪੈਥਿਕ ਵਾਲੇ ਤਾਂ ਇਹਤਰਾਂ ਹੀ ਹੁੰਦਾ ਵਾ।
ਕਿੰਨਾ ਤੁਹਾਡਾ? ਮੈ ਕਿਆ ਵੇਟ ਤੇ ਮੇਰਾ ਹੈ ਹੀਆ, ਸੈਵਨਟੀ- ਸੈਵਨ ਤੱਕ ਤੇ ਹੈਹੀ।
ਹਾਂ।
ਸਾਡੇ ਨਾ ਖੇਜ ਲਈ, ਕੀ ਪਾ ਲਿਆ। ਏਦਾਂ ਦੇ ਵੇਟ ਲੂਜ ਵੇਟ-ਉਟ ਕਰਨ ਘੱਟ ਕਰਨ ਵਾਸਤੇ, ਹੈਲੋ।
ਹਾਂ, ਆਰੀ, ਆ ਰਹੀ।
ਕਹਿੰਦੇ ਵੇਟ, ਉਠ ਘੱਟ ਕਰਣ ਵਾਸਤੇ ਕੁਛ ਸੋਚ ਰਹੇ ਹੋਣੇ ਤੁਸੀਂ, ਮੈਂ ਕਿਹਾ ਨਹੀਂ। ਹਾਲੇ ਤੱਕ ਕੁਛ ਵੀ ਨੀ ਸੋਚਿਆ। ਕੋਈ ਬੀਪੀ ਹੋਗਿਆ ਕੂਛ, ਮੈਂ ਕਿਆ ਓ ਪਤਾ ਨਹੀਂ ਏ
ਹੂੰ
ਹੋ ਜਾਣਾ, ਹੋ ਜਾਂਦਾ।
ਹ ਤੇ ਮੇਰਾ ਇਹ ਤਰ੍ਹਾਂ ਹੀ ਮੋਢੇ ਦਾ ਵਿੱਚ ਜੇ, ਹੋਇਆ ਹੀ ਤਾਂ ਦਰਦ ਕੁਛ ਕਰ ਹੀ ਨੀ ਪਾਉਂਦੀ ਹੁੰਦੀ ਸੀ, ਹੱਥ ਨਾਲ। ਫਿਰ ਡਾਕਟਰ ਨੇ ਮਨਾ ਕੀਤਾ ਈ, ਆਟਾ ਨੀ ਗੁੰਨਣਾ, ਭਾਰ ਨੀ ਚੁੱਕਣਾ। ਫਿਰ ਉਹੀ ਹੋਮੋਪੈਥਿਕ ਦਵਾਈ ਲਈ, ਉਹਦੇ ਨਾਲ ਫਿਰ ਲੈਣੀ ਸੀ। ਪੁਰੀ ਮਹਾਣੇ ਲਈ ਨੀ। ਵਿੱਚ ਜੇ ਠੀਕ ਹੋ ਗਿਆ ਤੇ, ਮੈਂ ਕਿਹਾ ਚੰਗਾ ਠੀਕ ਹੋ ਗਿਆ ਕਰਕੇ। ਫਿਰ ਇੱਕ, ਦੋ ਦਿਨਾਂ ਦਾ ਫਿਰ ਪਤਾ ਨੀ, ਖਿੱਚ'ਜੀ ਪੈਣ ਡਈ ਹੱਥ ਤੇ। ਜਾਂ ਫਿਰ ਚਾੱਲੁ ਹੋਣਾ ਹੁੰਦਾ, ਗਰਮ ਮੋਢਾ ਵੀ। ਤੇਰੇ ਤੇ, ਹਲਕਾ-ਹਲਕਾ ਬਣਿਆ ਹੋਇਆ, ਹੋਰ ਸੁਣਾਓ ਤੁਸੀਂ? ਆ ਗਏ ਬੱਚੇ ਸਕੂਲੋਂ?
ਬਾਅਧ ਟੁਸ਼ਣ ਚੱਲ ਗਏ।
ਅੱਛਾ, ਚੱਲੇ ਗਏ ਟਿਊਸ਼ਨ। ਹੂੰ, ਸਾਡੇ ਤੇ ਨਹੀਂ ਗਏ, ਸਾਡੇ ਕਹਿੰਦੇ ਕੀ ਉਹ ਮੈਮ ਕਿਤੇ ਜਾਣਾ ਸੀ, ਮੈਂ ਛੁੱਟੀ ਕਰਤੀ ਅੱਜ ਅੱਜ ਫਿਰ ਛੁੱਟੀ, ਦੇਤੀ ਉਹਨੇ, ਕਿਤੇ ਜਾਣਾ ਹੋਣਾ ਲੱਗਦਾ ਮੈਸੇਜ ਕਰਤਾ ਹੀ ਹਮ ਹੋਰ
ਹੋ ਚਾਹ ਪਾਣੀ ਹੋ ਗਈ
ਚਾਹ ਹਾਂ ਚਾਹ ਤੇ ਪੀ ਦੀ ਆ ਇੱਥੇ ਰਤੇ ਲੋਂਗ ਤੇ ਬਸ ਸਾਢੇ ਤਿੰਨ ਹੁੰਦੇ ਨੇ ਕਿ ਚਾਹ ਚਾਹ ਚਾਲੂ ਹੋ ਜਾਂਦੀ ਨ ਦੀ ਚਾਰ ਦਿਨਾਂ ਤੱਕ ਬਣਾ ਕੇ ਨਾ ਦੋ, ਚੈਨ ਨੀ ਆਂਦਾ ਇਹਨਾਂ ਨੂੰ।
ਹਾਂਜੀ, ਸਹੀ ਟਾਈਮ ਤੇ ਆਈ ਹੈ? ਹਾਂਜੀ, ਸਹੀ ਟਾਈਮ ਚਾਦ ਆਈ ਆ ਸਾਢੇ-ਚਾਰ ਵਜੇ
ਹਾਂ ਉਹੀ ਹੈ, ਲੇਕਿਨ ਉਹੀ ਲੰਮੇ ਪਏ ਰਹੋ ਤੋ, ਫਿਰ ਉੱਠਣ ਦਾ ਜੀਅ ਨਹੀਂ ਕਰਦਾ ਨਾ। ਅ, ਹੁਣ ਤਾਂ ਫਿਰ ਥੋੜੀ ਦੇਰ ਹੋਰ ਲੇਟ ਜਾਈਏ, ਸੁਸਤੀ ਜੀ ਪਈ ਰਹਿੰਦੀ ਆ। ਕਿੰਨਾ ਕੁਛ ਕੰਮ ਕਰਨ ਵਾਲਾ ਵਾ, ਸੋਚਦੇ ਕੁਛ ਕਰਨ- ਕਰਨ ਦਾ ਹੁੰਣ ਗਈ ਨਹੀਂ ਆਜ ਸੋਹਣੇ, ਸੂਟ ਕੱਟਣ ਲੱਗੀ ਹੀ, ਸੀ ਸੀਣ ਵਾਸਤੇ। ਤੇ, ਉੱਤੇ ਦਾ ਝੱਗਾ ਹੀ ਕੱਟ ੱਠਿਆ ਹਾਲੀ ਤੇ ਫੇਰ, ਮਨ ਈ ਨੀ ਕੀਤਾ ਕਰਨ ਦਾ ਫੇਰ, ਕੱਟ, ਚੁੱਕ ਕੇ ਰੱਖ ਦਿੱਤਾ ਇਕੱਠਾ ਕਰਕੇ ਸਾਰਾ।
ਨਹੀਂ ਤੇ ਹੁੰਦਾ ਤਾਂ, ਆਪਣੇ ਨੂੰ ਆਵੇ ਤੇ ਲੱਗਦਾ ਵੀ, ਕੁਛ ਨੀ ਆਰਾਮ ਨਾਲ ਕਰਾਂਗੇ।
ਹਾਂ ਜੀ ਨ ਕਰਦਾ ਇਕਦਮ ਕਰਨ ਦਾ ਪਤਾ ਨੀ ਕਿਂ ਸਸਤੀ ਜਿਮੀਂ ਪਈ ਹੋਈ ਆ ਕੱਟ ਕੇ ਕੱਟ ਵਿਆਹ ਵੀ ਸੋਚਿਆ ਕਰੂੰਗੀ ਕਰਕੇ ਫਿਰ ਇਕੱਠਾ ਉਠਾ ਕਰਕੇ ਰੱਖ ਦਿੱਤਾ ਫੇਰ ਹਾਲੀ ਗਮਿਆਂ ਚ ਵੀ ਉੱੇ ਸ਼ਾਮੀ ਪਾਣੀ ਵਣੀ ਪਹੁੰਚ ਜਾਣਾ ਉਹਨਾਂ ਦੀ ਵੀ ਗੁਡਾਈ ਵਗੈਰਾ ਕਰਨੀ ਆ ਖਾਦ ਪਾਉਣੀ ਉਹਨਾਂ ਚ ਵੀ
ਕਿਹੜਾ ਕਿਹੜਾ ਪਲਾਂਟ ਲਾਇਆ ਤੁਸੀਂ
ਅਸੀਂ ਇੱਕ ਗੁਲਾਬ ਆ ਗੁਲਾਬੀ ਰੰਗ ਦਾ ਇੱਕ ਅ ਲਾਲ ਜਿਹੜਾ ਛੋਟਾ ਵਾਲਾ ਹੁੰਦਾ ਵਾ ਉਹ ਗੁਲਾਬਿਆ ਫਿਰ ਚਮੇਲੀ ਦੇ ਆ ਇੱਕ ਮੋਗਰਾ ਆ ਮੋਗਰੇ ਦੇ ਦੋ ਅਡੇਨੀਯਮ ਆ ਦੋ
ਸਪਾਈਡਰ ਪਲਾਂਟ ਹੈਗੇ ਆ ਜੈਟ ਆ ਫੇਿਰ ਉਹ ਐਰੀਿਕਪਾਮ ਤੇ ਨੌ ਸੇ ਬਾਰਾਂ ਵਾਲੇ ਹੁੰਦੇ ਹਾਂ ਸ਼ੌਕ ਲਗਾਉਂਦਾ ਫੇਿਰਰ ਵੀ ਆ ਅਮਰੂਤ
ਤੁਨੂੰ ਹਜੀ ਗਾਈਡ ਹਾਂ ਗਾਈਡ ਲਗ ਸੌ ਕੇ ਲੱ ਤੁਨੂੰ
ਹਾਂ ਹਾਂ ਗਾਰਡਨਿੰਗ ਦਾ ਤੇ ਹੈਗਾ ਮੇਰੀ ਮੰਮੀ ਨੂੰ ਵੀ ਸੀਦ ਤੇ ਫੇਿਰ ਮੈਨੂੰ ਵੀ ਥੋੜ੍ਹਾ ਉਹਨਾਂ ਦੇ ਨਾਲ ਰ ਲ ਕੇ ਹੋ ਗਿਆ ਵਿੱਚ ਵਿਚ ਸ਼ੌਕ ਮਰ ਜਾਂਦਾ ਵਾ ਫ ਸੇਤਾ ਭੁੱਲ ਜਾਂਦਾ ਕਰਨ ਦਾ ਹਾਂ ਵਿੱਚ ਥੋੜ੍ਹਾ ਧਿਆਨ ਰਹਿੰਦਾ ਵਾ ਫਰ ਗਰਮੀ ਵੀ ਇਨੀ ਆ ਨਾ ਹੁਣ ਜੀਅਤ ਨ ਕਰਦਾ ਉੱਤੇ ਜਾਣ ਦਾ ਛਾਤੇ
ਹਾਂਜੀ ਸਹੀ ਗੱਲ
ਹਾਂ ਗਰਮੀਨੀ ਆ ਕਿ ਉਹ ਹੁੰਦਾ ਹੀ ਨਹੀਂੀ ਆ ਜਾਈਏਓ
ਹਮ ਹਮ
ਹਮ ਇਤ ਆ ਬਸ ਵੇਜੇ ਨਿਆਣੇ ਬੜੀ ਪਿੱਛੇ ਪਏ ਸੀ ਪੈਟ ਚਾਹੀਦਾ ਪੈਟ ਚਾਹੀਦਾ ਲਗਾਇਆ ਹੋਇਆ ਸੀ ਇਹਨਾਂ ਨੇ ਫੇਰ ਅਸੀਂ ਲੋਕ ਨੇ ਇਹ ਕਹਿਣ ਡ ਹੀ ਕਹਿੰਦੇ ਕਿ ਮੈਂ ਚੰਗਾ ਡੋਗੀ ਲਾ ਦੂਗਾ ਤੁਹਾਨੂੰ ਤੇ ਅਸੀਂ ਲਾਗੇ ਕਿ ਤਨ ਹੀ ਗੁਲਗੱਪੇ ਖਾਣਾ ਉੱਥੇ ਬਾਹਰ ਗਏ ਹੈਂ
ਸਾਦੇ ਕਦੇ ਤਾਂ ਹੈ
ਅੱਛਾ
ਹਾਂਜੀ ਦੋ ਦਿਨ ਲੈਣਾ ਲੈ ਲਓ
ਅੱਛਾ ਨਹੀਂ ਨਹੀਂ ਹੁਣ ਨੀ ਰੱਖਣਾ ਇਸ ਤਰ੍ਹਾਂ ਹੀ ਫੇਰ ਅਸੀਂ ਲੋਂਗ ਇਸ ਤਰ ਕੋਲਦਾ ਚੱਪੇ ਖਾਣ ਵਾਸਤੇਏ ਸੀ ਤੇ ਉੱਥੇ ਇੱਕ ਡੋਗੀ ਵੇਖਿਆ ਆਈਂ ਚੁੱਕਕੇ ਲੈ ਆਏ ਘਰ ਤੇ ਉਹ ਵੀ ਰਹਿ ਗਿਆ ਆਰਾਮ ਨਾਲ ਲੇਕਿਨ ਉਹਨੇ ਇੰਨਾ ਸੁਤਾ ਖਾਨਾ ਇਨਾ ਉਹਨੇ ਕੀਤਾ ਸੀ ਇੱਕਦਮ ਬੜੀ ਪਰੇਸ਼ਾਨ ਕੀਤਾ ਇੰਨਾ ਉਹਨੂੰ ਲਾ ਲਾ ਕੇ ਬਾਹਰੋਂ ਦੀ ਉਹ ਪੈਟੇਗਰੀ ਚ ਹੁੰਦੇ ਉਹ ਖਵਾਏ ਹੱਡੀਆਂ ਲਾਲ ਲਾ ਕੇਂ ਦਿੱਤੀਆਂ ਬੋਨ ਵਾਲੀਆਂ ਕੈਲਸ਼ੀਅਮ ਵਾਲੀਆਂ, ਫੇਰ ਇੰਨਾ ਮਤਲਬ ਦੁਖੀ ਕਰਦਾ ਸੀ, ਪੋਟੀ ਤੋਂ ਜਿਸ ਤਰ੍ਹਾਂ ਘਰੇ ਖੁੱਲ੍ਹਾਂ ਛੱਡਦੇ ਸੀ, ਤੇ ਡਸਟਬਿਨ ਵੀ ਉਹਦੇ ਗਿਰਾ ਦੇਣੇ ਸਾਰੇ। ਜੇ ਇਸ ਤਰ੍ਹਾਂ ਹੀ ਖੁੱਲਾ ਛੱਡ ਦੇਣਾ ਤੇ ਪੋਟੀ ਕਰ ਦੇਣੀ ਤੇ ਉੱਧਰ ਜਾ ਕੇ ਫੇਰ ਇੰਨਾ ਉਹਨੇ ਪਰੇਸ਼ਾਨ ਕੀਤਾ ਇੱਕ ਦੋ ਦਿਨ ਦੋ ਰਾਤਾਂ ਉਹਨੇ ਇੰਨਾ ਭੋਂਖ ਭੋਂਖ ਕੇ ਸੰਤਾਨ ਕੀਤਾ ਬਾਹਰ ਨੀ ਨਿਕਲਦਾ ਇਹਨੂੰ ਖਿੱਚ ਖਿੱਚ ਕੇ ਇੱਕ ਵਾਰੀ ਮੈਂ ਬਾਹਰ ਲੈ ਕੇ ਗਈ ਰਾਤ ਨੂੰ ਡੇਢ ਦੋ ਵ ਝੰਡੇ ਜਾਈ ਨਹੀਂੀ ਰਿਹਾ ਇਕਦਮ ਫਰ ਅੰਦਰ ਲਲਾਕੇ ਨੂੰ ਬੰਨ ਦਿੱਤਾ ਸਵੇਰੇ
ਲੱਿਆ ਬਾਹਰ ਇੱਕ ਵਾਰ ਕਰਾ ਕੇ ਆ ਜਾਓ ਤੇ ਫੇਰ ਨੀ ਕਰਦਾ ਕ
ਹਾਂ ਉਹ ਠੀਕ ਰਹਿੰਦੇ ਆ ਹਾਂ ਛੋਟੇ ਚ ਰੱਖੋ ਤੇ ਫੇਿਰ ਠੀਕ ਉਹਨਾਂ ਦੀ ਆਦਤ ਬਣ ਜਾਂਦੀ ਹੈ ਤੇ ਇਹ ਥੋੜਾ ਵੱਡੇ ਚ, ਅਸੀਂ ਲੈ ਕੇ ਆਏ ਸੀ। ਬਾਹਰੋਂ ਦੀ, ਤੇ ਫੇਰ ਉਹਨੂੰ ਜਾ ਕੇ ਅਸੀਂ ਲਊ ਛੱਡਣ ਗਏ ਤੇ ਮੈਂ ਚਾ ਕੀ ਆਏਗਾ ਵਾਪਿਸ ਤੇ ਚੱਲ ਘਰ ਲੈ ਆਵਾਂਗੇ, ਹੁਣ ਤੇ ਖੁੱਲਾ ਛੱਡਿਆ ਪਿਆ। ਭੱਜਿਆ ਗਾਇਬ ਹੋਇਆ ਕਿ ਉਹ ਆਇਆ ਹੀ ਨਹੀਂ ਸਾਡੇ ਲਾਗੇ, ਦੁਬਾਰਾ ਫੇਰ ਅਸੀਂ ਕਿੰਨਾ ਉੱਧਰ ਜਾਂਦੇ ਰਹਿੰਦੇ ਆ, ਆਣਾ ਜਾਣਾ ਹੈ ਹੀ ਉੱਧਰੋਂ ਦੀ ਪਰ ਦਿਖਦਾ ਹੀ ਨਹੀਂ ਕਦੀ, ਕਿੱਧਰ ਗਾਇਬ ਹੋਇਆ ਉਹ।
ਚੰਗਾ ਭੱਜਿਆ ਫੇਰ ਹੈਂ।
ਵੇਖਦਾ ਹਾਂ-ਹਾਂ-ਹਾਂ ਉਹੀ ਤੇ ਕਹਿੰਦੇ, ਕੀ ਪਤਾ ਨੀ ਅਜੂਬਾ ਹੀ ਸੀ ਲੱਗਦਾ ਆਇਆ।
ਹੂੰ-ਹੂੰ, ਓਦਾ ਦਾਣਾ ਪਾਣੀ ਉਹਨੇ ਲਿਖਿਆ ਹੋਣਾ ਇੱਥੇ।
ਹਾਂ, ਬਸ ਓਹੀ। ਹਾਂ ਓਨਾ ਕ ਲਿਖਿਆ ਸੀ, ਮੇਨ ਤੇ ਉਹੀ ਆ ਜਿੰਨਾ ਲਿਖਿਆ ਵਾ। ਬਸ ਖਾਣਾ- ਪੀਣਾ ਆਪਣਾ ਪੂਰਾ ਕਰਕੇ, ਤੇ ਗਾਂਹ ਗਿਆ ਦਿਖਿਆ ਹੀ ਨਹੀਂ। ਚਿੜੀਆਂ ਰੱਖੀਆਂ ਹੋਈਆਂ ਵਾ, ਜਿਹੜੇ ਬਜਰੀ ਪੈਰਟ ਜੇ ਹੁੰਦੇ ਆ ਉਹ ਰੱਖੇ ਹੋਏ ਆ ਘਰੇਂ। ਹੂੰ, ਉਹਨਾਂ ਨੂੰ ਵੀ ਅੱਜ ਨਵਾਇਆ -ਨਵਾਇਆ ਹੋਇਆ। ਪਾਣੀ ਲਗਾ ਦਿੰਦੇ ਆ, ਤੇ ਉਹ ਵੀ ਇਕਦਮ ਸੋਹਣਾ ਨਹਾਉਂਦੇ ਆ, ਇੱਕਦਮ ਪਾਣੀ ਦੇ ਥੱਲੇ ਆ ਕੇ।
ਹਨ
ਬਜਰੀ ਪੈਰੋਟ ਜਿਹੇ ਹੁੰਦੇ ਜੇ ਚਿੜੀਆਂ ਜਿਹੀ ਹੁੰਦੀਆਂ ਵਾ, ਰੰਗ ਬਿਰੰਗੀਆਂ ਜਾ ਉਹ ਰੱਖ ਰੱਖੀਆਂ ਹਾਂ, ਉਹ ਵੀ ਰੱਖੀਆਂ ਵਾ ਉਹੀ ਅੱਜ ਉਹਨਾਂ ਨੂੰ ਨਿਵਾਇਆ, ਬਹੁਤ ਦਿਨ ਦਾ ਨਵਾਇਆ ਨੀ ਸੀ। ਪੈਪ ਲਗਾ ਕੇ ਦਿੱਤਾ, ਤੇ ਕਿੰਨਾ ਸੋਹਣਾ ਨਹਾਉਂਦੇ ਪਾਣੀ ਦੇ ਥੱਲੇ ਆ ਆ ਕੇ। ਬੜੀ ਵਧੀਆ। ਹਾਂ ਬੜੇ ਸੋਹਣੇ ਲੱਗਦੇ, ਮੈਂ ਤੇ ਵੀਡੀਓ ਬਣਾ ਕੇ ਰੱਖੀ, ਕਲਾਉਂਗੀ ਤੁਹਾਨੂੰ ਵੀ।
ਹਾਂ, ਮੇਰੀ ਕੁੜੀ ਪਿੱਛ ਪਈ ਹੈ ਕਿ ਬਿੱਲੀ ਲੈ ਕੇ ਆਓ ਬਿੱਲੀ, ਮੈਂ ਕਿਹਾ ਬਿੱਲੀ ਬੁੱਲੀ ਨੀ ਲਾਣਾ ਰਹਿਣ ਦੀ ਠੀਕ ਏ ਏਧਰ। ਮੈਂ ਤੁਸੀਂ ਕੱਟ ਆਏ ਬਿੱਲੀ, ਚੱਲ ਬਿੱਲੀ ਲੈ ਕੇ ਆਈਏ ਹੁਣ।
ਉਹ ਤੇ ਆ, ਐਏਂ ਵੀ ਸੋਚਦੇ ਚੂਹੇ ਇੰਨੇ ਸਾਰੇ ਹੈਗੇ ਆ, ਇੱਕ ਬਿੱਲੀ ਲਾ ਕੇ ਰੱਖੀ ਹੋਵੇ ਤੇ ਠੀਕ ਆ। ਮੈਨੂੰ ਜ ਉਹਨਾਂ ਦੀ ਸਮੈਲ ਨਾਲ, ਹਾਂ ਉਹਨਾਂ ਦੀ ਸਮੈਲ ਨਾਲ ਵੀ ਨਹੀਂ ਆਉਗੇ, ਛੋਟੀਆਂ ਜਿਹੜੀਆਂ ਦੂਸਰੀਆਂ ਆਉਂਦੀਆਂ ਨਾ, ਇਹ ਲੋਕਲ ਵਾਲੀਆਂ ਨੀ। ਚੰਗੀ ਜਿਹੜੀਆਂ ਉਹ ਹੁੰਦੀਆਂ ਵਾਂ ਕੀ ਬੋਲਦੇ ਉਹਨਾਂ ਨੂੰ, ਪਰਸ਼ੀਅਨ ਕੈਟਸ ਕੀ ਕਹਿੰਦੇ। ਉਹ ਵਾਲੀਆਂ ਲਾ ਕੇ ਰੱਖੋ, ਤੇ ਹਾਂ- ਹਾਂ ਉਹ ਸੋਚਣ ਡੋਲੀ ਲੱਗ
ਪਹਿਲੇ ਕ ਤਾਂ ਸਾਨੂੰ ਈ ਕਹਿੰਦੀ ਰਹਿੰਦੀ ਆ ਨਾ ਉਹ ਉਰੇ ਇੱਕ ਬਿੱਲੀ ਆਉਂਦੀ ਆ, ਪਤਾ ਨੀ ਪਾਲਿਆ ਕਿ ਕੀ ਪਤਾ ਨੀ ਰੱਬ ਜਾਣੇ ਉਹ ਆ ਜਾਂਦੀ, ਬਸ ਉਹ ਲਾਗੇ ਸਾਗੇ ਘੁੰਮਦੀ ਰਹਿੰਦੀ, ਲੇਟ ਜਾਂਦੀ ਕਦੀ। ਕਦੇ ਉਹਨੂੰ ਰੋਟੀ ਦਿੰਦੀ, ਕਦੇ ਕੁੱਛ ਦਿੰਦੀ ਭੱਜ ਜਾਂਦੀ ਨੀ।
ਅੱਛਿਆ
ਤੇ ਐਦੂ ਵੱਧ ਬੜੀ ਸੋਹਣੀ ਏ।
ਹੂੰ ਉਹ ਤੇ ਐ, ਮੇਨੇ ਬੱਚੇ ਬੁੱਚੇ ਨੀ ਹੋਣੇ ਉਹਨਾਂ ਦੇ ਘਰ, ਤਾਂ ਕਰਕੇ ਆ ਜਾਂਦੀ ਹੋਣੀ ਐ। ਸਾਡੇ ਇੱਥੇ ਘਰਾਂ ਚ ਹ ਹਾਂ, ਸਾਡੇ ਘਰਾਂ ਚ ਬੱਚੇ ਇਨੇ ਕੀ ਹਾਂ। ਸਾਡੇ ਬੱਚਿਆਂ ਨੂੰ, ਪਰੇਸ਼ਾਨ ਇੰਨਾ ਕਰਦੇ ਨੇ, ਕਿ ਦੁਬਾਰਾ ਵੜਦਾ, ਹੀ ਨਹੀਂ, ਉਹਨੇ ਆ ਕੇ।
ਬੱਚੇ ਤਾਂ ਪਰੇਸ਼ਾਨ ਕਰ ਦਿੰਦੇ, ਤਾਂਹੀ ਖਾਣ- ਪੀਣ ਦੇ ਇੱਥੇ ਆ ਜਾਂਦੇ ਆ, ਘੁੰਮਦੇ ਫਿਰਦੇ ਬਾਹਰ ਦੇ ਵੀ। ਹੂੰ, ਸਾਡੇ ਇਥੇ ਤੇ ਇੱਕ ਹੈਗਾ ਡੌਗੀ, ਉਹ ਇਤਰ੍ਹਾਂ ਈ ਐ ਅਚਾਨਕ ਨਾ ਉਦੋਂ ਦੇ ਪੂਰੀ ਮੂੰਹ ਜਾ ਢੱਕਿਆ ਰਹਿੰਦਾ ਜਿਹੜਾ ਉਹ ਵਾਲਾ ਉਹਨਾਂ ਦਾ, ਤੇ ਉਹ ਕੀ ਕੀਤਾ ਅਚਾਨਕ ਸੀ, ਉਹਦੇ ਮਤਲਬ ਗਰਮੀ ਚ ਉਹਨਾਂ ਦੇ ਵਾਲ ਪੂਰੇ ਕੱਟ ਦਿੱਤੇ ਉਹਨਾਂ ਨੇ। ਤੇ ਉਹ ਬਾਹਰ ਨਿਕਲਿਆ ਹਾਂ ਗਰਮੀ ਜਿਆਦਾ ਪੈਂਦੀ ਨਾ, ਤੇ ਫਿਰ ਉਹਨਾਂ ਨੇ ਕਟਾ ਦਿੱਤੇ। ਕੀ ਫੇਰ, ਉਹ ਇਤਰ ਹੀ, ਅਚਾਨਕ। ਬਾਹਰ ਨਿਕਲਿਆ ਤੇ, ਬਾਹਰ ਦਾ ਏਕ ਸਟਰੀਟ ਡੋਗ, ਜਿਹੜਾ ਹੈਗਾ ਸੀ। ਉਹ ਇਤਰਾ ਹੀ, ਬੈ ਸੁੱਤਾ ਹੋਇਆ ਸੀ। ਉਹਦੇ ਕੋਲ ਗਿਆ, ਤੇ ਉਹਨੂੰ। ਪੈ ਗਿਆ, ਇੱਕਦਮ। ਹੱਥ ਦਿੱਤਾ ਨਾ ਓਹਨੂੰ, ਮੱਥੇ ਸਿਰ ਦੇ ਓਧੇ, ਪਾੰਜੇ ਮਾਰ ਦਿੱਤੇ। ਮੈਨੂੰ ਓਹਨੇ ਪਹਿਚਾਣਿਆ, ਹੀ ਨਹੀਂ ਉਹਨੇ। ਕਿ ਉਹੀ ਆ ਕਰਕੇ। ਹਕਰਾ ਚਲੋ ਫੇਰ, ਤੁਹਾਨੂੰ ਮੈਂ, ਲਉਂਦੀ ਹਾਂ। ਥੋੜੀ ਦੇਰ ਤਕ ਕੋਲ ਫੇਰ।
ਹਾਂਜੀ, ਚੰਗਾ, ਠੀਕ ਹੈ।
ਠੀਕ ਹੈ। ਹਾਂਜੀ, ਬ ਸਤਿ ਸ਼੍ਰੀ ਅਕਾਲ।